ਸ, ਸ਼੍ਰੀ
ਸ, ਸ੍ਰੀ ਅਕਾਲ, ਗੁਰਬਾਜ, ਹੋਰ ਕਿੱਦਾਂ?
ਬਸ ਠੀਕ ਐ, ਤੂ ਦੱਸ?
ਬਸ ਵਧੀਆ, ਸਭ ਵਧੀਆ, ਸਭ ਠੀਕ-ਠਾਕ, ਤੂੰ ਸੁਣਾ, ਸਾਰੇ ਠੀਕ ਨੇ?
ਹਾਂ, ਸਾਰੇ
ਸਾਰੇ ਈ ਠੀਕ ਨੇ ਯਾਰ, ਬਸ ਮੌਜ ਹੋਈ ਪਈ ਆ, ਵਿਹਲੀ ਬੈਠੀ ਸੀ, ਮੈਨੂ ਆਪਣੇ ਨਾ ਬਚਪਨ ਦੀਆਂ ਗੱਲਾਂ ਬੜੀਆਂ ਯਾਦ ਆਂਦੀ ਪਈ ਸੀ, ਕਿਵੇਂ ਆਪਾਂ ਖੇਡਦੇ ਹੁੰਦੇ ਸੀ। ਮੈਂ ਕਿਹਾ ਕਿੰਨਾ ਚੰਗਾ ਸੀ ਬਚਪਨ, ਹੁਣ ਕੰਮਾਂ-ਕਾਰਾਂ, ਬੱਚਿਆਂ ਆਪਣੇ ਬੱਚਿਆਂ ਤੋਂ ਈ, ਨੀ ਟੈਮ ਲੱਗ ਲੱਗਦਾ। ਮੈਂ ਕਿਹਾ ਦੇਖ, ਪਹਿਲਾਂ ਆਪਾਂ ਕਿਵੇਂ ਮੌਜ-ਮਸਤੀਆਂ ਕਰਦੇ ਫਿਰਦੇ ਸੀ, ਕਿਸੇ ਗੱਲ ਦੀ ਟੈਸ਼ਨ ਨਹੀਂ ਸੀ, ਤੇ ਹੁਣ ਸਾਰੀ ਟੈਸ਼ਨਾਂ ਸਾਡੇ ਕੋਲ ਹੀ ਨੇ।
ਸਹੀ ਗੱਲ ਯਾਰ, ਹੁਣ ਤਾਂ ਬੱਚਿਆਂ ਦੀ ਟੈਨਸ਼ਨਾਂ ਸਾਰੇ ਘਰ ਦੀ ਟੈਨਸ਼ਨ!
ਹੋ
ਸਾਰੀ ਟਾਈਂਸ਼ਨਾ ਹੁਣ ਤਾਂ ਸਾਡੇ ਉੱਤੇ ਆ, ਹੁਣ ਵੇਖ ਤੂੰ, ਇੰਨੀ ਗਰਮੀ ਪੈ ਰਹੀ ਏ ਜਦੋਂ ਆਪਾਂ ਨਿੱਕੇ ਹੁੰਦੇ ਸੀ, ਆਪਾਂ ਗਰਮੀ ਲੱਗਦੀ ਸੀ ਆਪਾ ਜਾਕੇ ਹੋਦੀਆਂ ਵਿੱਚ ਨਹਾਂਦੇ ਸੀ, ਕੱਠੇ ਹੋਕੇ।
ਹਾਂ, ਇਹ ਤਾ ਗੱਲ ਤੇਰੀ ਬਿਲਕੁਲ ਸਹੀ ਆ। ਤੇ, ਅਸੀਂ ਦੁਪਹਿਰਿਆਂ ਵਿੱਚ ਵੀ ਲੰਘ ਜਾਂਦੇ ਤੀ, ਹੈ ਜਾੰਮਣਾ ਤੋੜਨ, ਅੰਬ ਤੋੜਨ
ਸਹੀ ਗੱਲ ਏ। ਨਾਲੇ ਜਦੋਂ ਛੁੱਟੀਆਂ ਪੈਂਦੀਆਂ ਸੀ, ਭੂਆ ਹੋਰਿਆਂ ਦੇ ਬੱਚੇ ਆਂਦੇ ਸੀ, ਸਾਰੇ ਬੱਚ ਚੇ ਇਕੱਠੇ ਹੋਕੇ, ਅੰਬ ਤੋੜਕੇ ਲੈਕੇ ਆਂਦੇ ਸੀ ਪਹਿਲਾਂ
ਹੋਰ ਕੀ, ਸਾਡੇ ਘਰਦਿਆਂ ਨੂੰ ਵੀ ਟੈਸ਼ਨ ਨੀ ਹੁੰਦੀ ਸੀ, ਵੀ ਕਿੱਥੇ ਗਏ ਉਹਨਾਂ ਨੂੰ ਪਤਾ ਸੀ, ਵੀ ਖੇਡ-ਖੂਡ ਕੇ ਇਹਨਾਂ ਨੇ ਇੱਥੇ ਹੀ ਆ ਜਾਣਾ।
ਸਹੀ ਗੱਲ ਏ, ਹੁਣ ਤੇ ਹੁਣ ਤਾਂ ਵੇਖ, ਹੁਣ ਦੇ ਬੱਚਿਆਂ ਨੂੰ। ਹੁਣ ਦੇ ਬੱਚਿਆਂ ਦੀ ਤਾਂ ਬਾਹਲੀ ਟੈਸ਼ਨ ਰਹਿੰਦੀ ਏ। ਕੀ ਪਤਾ ਹੈ।
ਹਾਂ- ਹਾਂ, ਇਹ ਤਾਂ ਹੈ, ਹੀ। ਗੱਲ ਬਿਲਕੁਲ ਸਹੀ ਆ ਤੇਰੀ। ਹੁਣ ਤੇ ਬੱਚਿਆਂ ਨੂੰ, ਨਾ ਕੋਈ ਕੰਮ, ਬਸ ਸਾਰਾ ਦਿਨ ਫੋਨ ਦੇ, ਦੋ ਖਾਣਾ ਦੇ। ਬਸ ਹੋਰ ਤੇ, ਧੁੱਪ'ਚ ਤਾ ਨਿਕਲਦਾ ਨਾ ਨੀ ਲੈਂਦੇ।
ਫੋਨ ਵੇਖਦੇ ਹੋਏ, ਖਾਂਦੇ ਨੇ।
ਹਾਂ-ਹਾਂ, ਬਿਲਕੁਲ। ਖਾਣਾ ਵੀ ਇਹਨਾਂ ਦਾ ਤਾਂ ਅੰਦਰ ਜਾਏਗਾ, ਰੋਟੀ-ਪਾਣੀ ਵੀ, ਜੇ ਅਸ ਇਹ, ਉਹ ਕਰਨਗੇ, ਫੋਨ ਵੇਖਣਗੇ, ਤੇ ਸਾ ਸਾਡੀ ਵਾਰੀ ਵੇਖ ਅਸੀਂ ਗਰਮੀਆਂ 'ਚ ਕਿਵੇਂ ਜਾਂਦੇ ਸੀ, ਸਾਰੇ ਇਕੱਠੇ ਹੋਕੇ, ਸਾਰੇ ਖੇਤ ਚ ਜਾਂਦੇ ਹੁੰਦੇ ਸੀ, ਹੁਣ ਦੇ ਬੱਚੇ ਥੋੜੀ ਜਾਂਦੇ ਨੇ, ਹੁਣ ਕਿ ਹੁਣ, ਆਪਾ-ਆਪਣਾ ਜਵਾਨਾ ਵੇਖੀਏ ਨਾਂ, ਦਾ ਵੇਖੀ
ਕਹਿੰਦੇ ਨੇ, ਗਰਮੀ ਹੋਈ ਪਈ ਐ, ਅਸੀਂ ਤਾਂ ਏਸੀਆਂ ਵਿੱਚ ਬੈਠਣਾ।
ਹਾਂ, ਸਾਡੀ ਵਾਰੀ ਨਾ ਕੋਈ ਏਸੀ ਸੀ, ਨਾ ਕੋਈ ਕੂੱਲਰ ਸੀ, ਫਿਰ ਵੀ ਅਸੀ
ਪੰਖਾ ਵੀ, ਨਹੀਂ ਸੀ ਅ ਜਦੋਂ। ਹੱਥ ਨਾਲ ਪੰਖਾ ਝੋਲਦੇ ਸੀ। ਗਰਮੀਆਂ ਵਿੱਚ, ਏਦਾਂ ਹੀ ਬੈਠੇ ਰਹਿੰਦੇ ਸੀ, ਪੇਡਾਂ ਦੇ- ਰੁੱਖਾਂ ਦੇ ਥੱਲੇ ਜਾਂਦੇ ਸੀ, ਬੈਠਦੇ ਸੀ, ਉਹਨਾਂ ਦੇ ਥੱਲੇ ਠੰਡੀਆਂ ਹਵਾ, ਚੱਲਦੀਆਂ ਸੀ। ਹੁਣ ਤਾਂ, ਕੁਛ ਵੀ ਨੀ।
ਹਾਂ, ਸਹੀ ਗੱਲ ਹੈ। ਇਹ ਤਾਂ ਨਾ, ਪਤਾ ਕੀ ਏ, ਬਸ। ਨਾ ਜਮਾਨੇ ਨਾਲ, ਜਮਾਨਾ ਬਦਲ ਜਾਂਦਾ ਐ। ਬੱਚਾ ਕੋਈ ਗੱਲ। ਨੀ ਮੰਨਦਾ, ਜਿਹੜਾ ਹਨਾ।
ਨਹੀਂ ਮੰਨਦੇ।
ਹਾਂ, ਬਿਲਕੁਲ ਨਹੀਂ। ਅਸੀਂ ਵੇਖ ਕਿਨਾ ਡਰਦੇ ਹੁੰਦੇ ਸੀ, ਤੇ। ਅਸੀਂ ਕੁੱਟਾਂ ਵੀ, ਖਾ ਲੈਂਦੇ ਸੀ, ਅਸੀਂ ਕਿੰਨੇ। ਕੁੱ-
ਸਾਨੂੰ ਤਾਂ ਹੁਣੇ, ਤੱਕ ਡਰ ਹੇ, ਸਾਨੂੰ ਹੁਣੇ ਤੱਕ ਡਰ ਹੇ ਆਪਣੇ ਮਾਂ- ਪਿਓ ਦਾ। ਆਪਣੇ-
ਹਾਂ। ਹਾਂ- ਹਾਂ। ਤੇ ਫੇਰ, ਕੀ ਕਹਿੰਦੇ ਨੇ, ਜਿਵੇਂ ਮਤਲਬ ਕੀ, ਇਹ ਹੁੰਦਾ ਹੈ ਨਾ, ਕਿ ਵੀ। ਆਪਾਂ ਇਹਨਾਂ ਨੂੰ, ਤਾਂ ਦੱਸ ਨਹੀਂ ਸਕਦੇ ਵੀ। ਅਸੀਂ ਵੀ ਸ਼ਰਾਰਤਾਂ, ਕਰਦੇ ਹੁੰਦੇ ਸੀ।
ਸਹੀ ਗਲ ਹੈ। ਫੇਰ ਇਹਨਾਂ ਨੇ ਕਹਿਣਾ, ਅਸੀਂ ਵੀ ਕਰਾਂਗੇ, ਤੁਸੀਂ ਕਰਦੇ ਸੀ।
ਹਾਂ। ਹਾਂ ਤਾਂਹੀ, ਤੇ ਨਾ ਮੈਂ ਕਿਹਾ, ਦੇਖ ਅਸੀਂ ਵੀ ਕਿੰਨੀ। ਸ਼ਰਾਰਤਾਂ, ਕੁੱਟਾਂ ਵੀ ਖਾਈਆਂ, ਅਸੀਂ ਸਭ ਕੁਝ ਕੀਤਾ। ਰਾਤਾਂ ਨੂੰ- ਅਸੀਂ ਤਾਂ ਰਾਤ ਨੂੰ, ਦਸ, ਦਸ ਵਜੇ ਤੱਕ, ਇੱਕ ਦੂਜੇ ਦੇ ਘਰੇ ਰਹਿੰਦੇ
ਸਹੀ ਗੱਲੇ। ਹੁਣ ਦੇ ਬੱਚੇ, ਤਾਂ ਬਿਲਕੁਲ ਵੀ ਨਹੀਂ।
ਪਰ ਯਾਰ ਹੁਣ, ਜਮਾਨੇ ਨਾਲ ਚੇਂਜ, ਹੋ ਗਿਆ ਨਾ। ਸਾਰਾ ਕੁਛ, ਹੁਣ। ਤੇ ਹੁਣ ਤੇ, ਕੋਈ ਬੱਚੇ ਜਾਂਦਾ ਨਹੀਂ। ਪਹਿਲਾਂ ਦੀ ਗੱਲਾਂ, ਹੋਰ। ਹੁਣ ਦੀ, ਗੱਲਾਂ ਹੋਰ ਨੇ। ਜਮਾਨੇ ਨਾਲ ਜ਼ਮਾਨਾ ਬਦਲ। ਜਾਂਦਾ। ਹੁਣ ਵੇਖ ਕਿੰਨੀਆਂ ਤਰੱਕੀਆਂ ਵੀ, ਹੋਈਆਂ ਨੇ, ਜਦੋਂ ਸਾਡੇ। ਟਾਈਮ ਚ, ਕੋਈ ਸੁਵਿਧਾ ਨਹੀਂ ਸੀ। ਹੁਣ ਸੁਵਿਧਾ ਵੀ ਨੇ। ਤੇ ਉਹ ਟੈਮ ਨਾਲ, ਸਾਰੀ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ, ਨਾ। ਬ- ਬਦਲ ਜਾਂਦੀਆਂ ਨੇ ਜਿਵੇਂ। ਇਹਨਾਂ ਦਾ ਵੀ ਕੱਸੋ। ਹੁਣ ਨਹੀਂ ਬੱਚਿਆਂ ਦਾ। ਪਰ ਹਾਂ, ਚਲੋ ਇਹ ਵੀ ਬਾਹਰ ਖੇਡਣਾ ਚਾਹੀਦਾ, ਜਿਵੇਂ ਅਸੀਂ ਖੇਡਦੇ ਹੁੰਦੇ ਸੀ।
ਆਪਾਂ, ਪਹਿਲਾਂ ਰਾ- ਦਸ- ਦਸ, ਵਜੇ ਤੱਕ, ਆਪਣੇ ਤਾਏ ਹੋਰਿਆਂ ਦੇ, ਚਾਚੇ ਹੋਰਿਆਂ ਦੇ, ਘਰੇ ਰਹਿੰਦੇ ਸੀ। ਹੁਣ ਦੇ ਬੱਚੇ ਤੇ ਜਾਂਦੇ ਹੀ, ਨਹੀਂ। ਬਸ ਆਪਣੇ ਘਰ ਹੀ। ਆਪਣੇ ਆਪ ਤੋਂ ਮਤਲਬ, ਗ
ਹਾਂ- ਹਾਂ, ਇਹ ਤਾਂ, ਗੱਲ ਹੈ। ਹੁਣ, ਹੁਣ ਤੇ ਬਸ, ਇਹਨਾਂ ਨੂੰ ਹੀ। ਹੁਣ ਤੇ, ਖੇਤ ਜਾਣ ਦਾ, ਨਾਂ ਨੀ ਲੈਂਦੇ ਬੱਚੇ। ਅਸੀਂ ਦੇਖ ਲ ਬਿਨਾਂ ਪੁਛੇ ਹੀ, ਚਲੇ ਜਾਂਦੇ ਸੀ। ਅਸੀਂ ਦੁਪਹਿਰਿਆਂ ਵਿੱਚ, ਵੀ ਖੇਤਾਂ ਚ, ਚਲੇ ਜਾਂਦੇ ਸੀ। ਰ ਘਰ ਦੇ, ਜਿਵੇਂ ਖੇਤ- ਖੂਤ ਬਾਂਦੇ ਹੁੰਦੇ ਸੀ। ਪੈੜੀਆਂ ਚ ਹੁੰਦੇ ਸੀ। ਤੇ ਨਾ ਸਾਰੇ ਅਸੀਂ, ਰੋਟੀਆਂ ਲੈ ਕੇ, ਚਾਹਆਂ ਲੈ। ਕੇ ਪਾਣੀ ਲੈ ਕੇ, ਤੇ ਕੰਮ ਵੀ ਕਰਾ, ਦਿੰਦੇ ਸੀ।
ਉਹਨਾਂ ਦੇ ਨਾਲ, ਉਹਨਾਂ ਲਈ ਰੋਟੀਆਂ ਲੈ ਕੇ ਜਾਂਦੇ ਸੀ। ਉਹਨਾਂ ਦੇ ਨਾਲ।
ਉਦੋਂ ਫੁਰਤੀਲਾ ਸਰੀਰ ਸੀ ਫੁਰਤੀਲੇ ਬੱਚੇ ਸੀ ਹੁੜਦੇ ਬੱਚੇ ਚ ਏਡੀ ਫੁਰਤੀਲੀੀ ਹੈਗੀ ਜਿਦੀ ਸਾਡੇ ਕੋਲ ਸੀ ਯਾਰ ਮੈਂ ਤਾਂ ਨਾ ਇਹ ਕਹਿ ਰੀ ਸੀ। ਮੈਂ ਤੈਨੂੰ ਜਿਸ ਗੱਲ, ਵਾਸਤੇ ਫੋਨ ਕੀਤਾ ਸੀ। ਉਹ ਤਾਂ ਮੈਂ, ਦੱਸਣੀ ਭੁੱਲ ਗਈ ਵੀ ਨਾ। ਦੇਖ ਹੁਣ ਆਪਾਂ ਨੂੰ, ਕਿੰਨਾ ਟਾਈਮ ਹੋ, ਗਿਆ। ਹੈ, ਇਹ ਮਿਲੇ ਨੀ। ਤੇ ਨਾ, ਆਪਾਂ ਚੱਲਦੇ ਹਾਂ। ਦੋ, ਚਾਰ ਦਿਨ ਵਾਸਤੇ ਪਿੰਡ। ਹੁਣ ਤੇ ਛੁੱਟੀਆਂ ਨੇ। ਤੇ, ਨਾ। ਆਪਾਂ ਦੋਵੇਂ ਚੱਲਾਂਗੇ। ਨਾਲੇ ਬੱਚਿਆਂ ਨੂੰ ਵੀ, ਲੈ ਕੇ ਆਵਾਂਗੇ। ਇਹਨਾਂ ਨੂੰ ਵੀ, ਪਤਾ ਚੱਲੇਗਾ ਵੀ ਆਹ ਮੇਰੀ ਮੰਮੀ। ਕਿਸੇਨੀਆਂ ਸੀ ਤੇ ਇਹਨਾਂ ਨੂੰ ਵੀ, ਥੋੜਾ ਬਹੁਤ ਖੇਤ ਬਾਰੇ, ਤੇ ਅਸੀਂ ਕਿਵੇਂ ਖੇਡਦੇ ਸੀ। ਇਹਨਾਂ ਨੂੰ ਸਾਰਾ ਦੱਸ। ੱਸਾਂਗੇ ਨਾ ਮੈਂ ਤਾਂ ਇਹਨਾਂ ਨੂੰ ਅੱਜ ਬੱਚਿਆਂ ਨੂੰ ਕਹਿ ਰਹੀ ਸੀ ਵੀ ਨਾ ਤੁਹਾਨੂੰ ਪਿੰਡ ਲੈ ਕੇ ਚੱਲਾਂਗੀ ਤੇ ਉੱਥੇ ਵਿਖਾਵਾਂਗੇ ਅਸੀਂ ਕੀ ਕੀ ਕਰਦੇ ਸੀ ਹੋਰ
ਦੋਵੇਂ ਇਕੱਠੇ ਹੋ ਜਾਗੇ ਜ ਜਾ ਜਾਵਾਂਗੇ ਨਾਲੇ
ਹਾਂ
ਇਹਨਾਂ ਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਹੈ ਕੁਛ ਸਾਡੇ ਬਾਰੇ ਪਿੰਡਾਂ ਦੇ ਬਾਰੇ ਇਹਨਾਂ ਨੂੰ ਤੋਂ ਬਸ ਸ਼ਹਿਰ ਵਿੱਚ ਰਹਿ ਰਹਿ ਕੇ ਸ਼ਹਿਰ ਦਾ ਹੀ ਪਤਾ ਹੈ
ਹਾਂ ਉਹੀ ਤੇ ਮੈਂ ਕਿਹਾਿਆ ਦੋਨੋ ਦੋਨੋ
ਉਹ ਪੱਪੇ ਬ ਕ ਮ ਚ ਜੇ ਬ ਹਾਂ ਹਾਂ ਹਾਂ ਜ਼ਰੂਰ ਨਾਲੇ ਆਪਣੇ ਮੰਮੀ ਹੋਰਾਂ ਬਾਪੂ ਜੀ ਹੋਰਾਂ ਨਾਲ ਮਿਲਲੇ ਆਵਾਂਗੇ ਭੈਣ ਭਰਾਵਾਂ ਦੇ ਨਾਲ
ਹੋਰ ਕੀ ਆਹੀ ਟੈਮ ਹੁੰਦਾ ਹੈ ਕਿ ਭੈਣ ਭਰਾਵਾਂ ਨੂੰ ਵੀ ਮਿਲ ਲੈਂਦੇ ਨੇ ਘਰਦਿਆਂ ਨੂੰ ਵੀ ਮਿਲ ਲੈਂਦੇ ਨੇ ਕਿ ੱਥੇ ਕਿਹੜੇ ਕਿਸੇ ਕੋਲ ਟਾਈਮ ਕਿੰਨਾ ਕੁ ਅਸੀਂ ਜਾਂਦੇ ਹ ਹੀ ਆਪਣੇ ਬਪ ਬੰ ਦੀ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਘਰ ਪਰਿਵਾਰ ਨੂੰ ਮਿਲ ਲੈਂਦੇ ਨੇ ਨਾਲੇ ਆਪਾਂ ਨੂੰ ਮਿਲਾਂਗੇ ਤੇ ਅਸੀਂ ਨਾ ਮਾਰ ਕੰੰਡੇ ਤੇਤੇ ਵੀ ਜਾ ਕੇ ਆਵਾਂਗੇ ਸ਼ਬਾਦ ਉੱਥੇ ਵੀ ਘੁੰਮ ਕੇ ਆਵਾਂਗੇ ਐਤਵਾਰ ਚੱਲਾਂਗੇ ਬੱਚਿਆਂ ਨੂੰ ਝੂਟੇ ਝਾਟੇ ਦਬ ਕੇ ਹਾਂ ਸਾਰਾ ਕੁਛ ਕਰਕੇ ਫੇਰ ਅਸੀਂ ਆ ਜਾਂਾਂਗੇ ਹਨਾ
ਸਹੀ ਹਾਂ ਹਾਂ ਜ਼ਰੂਰ ਚੱਲਾਂਗੇ ਆਪਾਂ ਨਾਲੇ ਪੰਜੋਖਰਾ ਸਾਹਿਬ ਵੀ ਜਾ ਆਵਾਂਗੇ ਹਾਂ ਕੋਈ ਨਾ ਮੈਂ ਦੱਸ ਦਾਂਗੀ ਤੈਨੂੰ
ਆਵਾਂਗੇ ਬਾਰ ਬਾਰ ਤੇ ਕਿੱਥੇ ਨਿਕਲਿਆ ਜਾਂਦਾ ਕਿੱਥੇ ਕਿਸੇ
ਸਹੀ ਗੱਲ ਹੈ ਇੱਕ ਹੀ ਵਾਰੀ ਤਾਂ ਘਰ ਤੋਂ ਨਿਕਲਿਆ ਜਾਂਦਾ ਹੈ ਜਦੋਂ ਬੱਚਿਆਂ ਦੀ ਛੁੱਟੀਆਂ ਪੈਂਦੀਆਂ ਨੇ
ਐਵੇਂ ਕਰਦੇ ਹਾਂ ਆਪਾਂ ਇੱਕ ਹਫ਼ਤੇ ਦੀ ਛੁੱਟੀ ਆ ਜਾਂਦੇ ਨੇ ਹੁਣ ਤੇ ਐਤਵਾਰ ਆ ਜਾਂਗੇ ਅਗਲੇ ਸੋਮਵਾਰ ਚਲੇ ਜਾਵਾਂਗੇ ਪਤਾ ਕੀ ਇੱਕ ਐਤਵਾਰ ਅਸੀਂ ਮਾਰ ਕੰਢੇ ਜਾ ਜਾਵਾਂਗੇ ਐਤਵਾਰ ਅਸੀਂ ਪੰਜੋਗਰਾ ਸਾਹਿਬ ਜਾਏ ਹ ਸਾਡੇ ਦੋ ਐਤਵਾਰ ਹੋ ਜਾਣੇ ਨੇ ਨਾਲੇ ਅਸੀਂ ਪਿੰਡ ਵੀ ਘੁੰਮ ਲਵਾਂਗੇ ਤੇ ਉੱਥੇ ਵੀ ਘੁੰਮ ਲਾਂਗੇ ਤੇ ਬੱਚੇ ਵੀ ਘੁੰਮ ਲਾਂਗੇ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿੱਥੇ ਆਪਾਂ ਜਾਂਦੇ ਸੀ ਤੇ ਨਾਲੇ ਮੱਥਾ ਟਕ ਜੂਗੈਰਾ ਬਗੇ ਅਰਦਾਸ ਹੋ ਜਾਣੀ ਆ ਹਨਾ
ਤਾਂ ਇੱਦਾਂ ਹੀ ਕਰਾਂਗੇ
ਹਾਂ ਐਵੇਂ ਹੀ ਕਰ ਲਾਂਗੇ ਵਧੀਆ ਆਪਣਾ ਟੈਮ ਕੱਟ ਜੂਗਾ ਤੇ ਫੇਰ ਆਪਾਂ ਚੱਲਾਂਗੇ ਹਨਾ
ਸਹੀ ਗੱਲ ਯਾਰ ਨਾਲੇ
ਚੱਲ ਫ ਚੱਲ ਫੇਿਰ ਤੂੰ ਨਾ ਮੈਨੂੰ ਦੱਸੀ ਜਦੋਂ ਵੀ ਤੇਰਾ ਜਦੋਂ ਹਾਂ ਹਾਂ ਹਾਂ ਤੂੰ ਮੈਨੂੰ ਦੱਸਦੀ ਫੇਿਰ ਆਪਾਂ ਦੋਵੇਂ ਚੱਲਾਂਗੇ ਚੱਲ ਠੀਕ ਹੈ ਫੇਿਰ ਯਾਰ ਹੈ ਠੀਕ ਹੈ ਚੱਲ ਚੰਗਾ